ਸਤਿ ਸ਼੍ਰੀ ਅਕਾ
ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।
ਜੀ, ਕੀ ਹਾਲ-ਚਾਲ ਜੀ?
ਜੀ ਵਧੀਆ ਸਾ
ਹਾਂਜੀ, ਕੀ ਹੋ ਰਿਹਾ ਸੀ?
ਜੀ-ਜੀ।
ਹਾਂਜੀ, ਖਾਣਾ ਬਣਾ ਰਹੀ ਸੀ ਕਿਆ ?
ਜੀ ਨਹੀਂ, ਬਹੁਤ ਖਾਣਾ ਇਸ ਟਾਈਮ ਜੀ ਨਹੀਂ।
ਜੀ ਮੈਂ ਤੋਂ ਖਾਣਾ ਬਣਾ ਰਹੀ ਸੀ, ਸਾਰਾ ਦਿਨ ਖਾਣੇ ਵਿੱਚ ਨਿਕਲ ਜਾੰਦਾ ਐ, ਪਹਿਲੇ ਦੇ ਸਮੇਂ ਵਿੱਚ ਖਾਣਾ ਬਹੁਤ ਸਾਦਾ ਹੁੰਦਾ ਸੀ।
ਜੀ।
ਹਾਂਜੀ, ਤੁਸੀਂ ਕੀ ਪਸੰਦ ਐ ਜੀ, ਖਾਣੇ ਵਿੱਚ?
ਜੀ ਮੈਨੂੰ, ਦਾਲ, ਰੋਟੀ, ਸਬਜ਼ੀ।
ਜੀ, ਮੱਕ ਦੀ ਰੋਟੀ, ਸਰਸੋ ਦਾ ਸਾਗ। ਦਾਲ-ਚਾਵਲ, ਤੇ ਲੱਸੀ।
ਅੱਛਾ ਜੀ।
ਏਈ ਸੱਚਾ ਪੰਜਾਬੀ ਖਾਨਾ
ਜੀ ਜੀ ਬਿਲਕੁਲ, ਬਾਹਰ ਦੇ ਖਾਣੇ ਜ਼ਿਆਦਾ ਤੇਲ ਤੇ ਮਸਾਲਾ ਸਹੀ
ਹਾਂਜੀ, ਦੇਖੋ ਘਰ ਦਾ ਖਾਣਾ ਤਾਂ ਹੁੰਦਾ-ਹੁੰਦਾ, ਲੋਕ ਖੇਤਾਂ ਵਿੱਚ ਮਿਹਨਤ ਕਰਦੇ ਨਾ ਇਸ ਲਈ ਉਹਨਾਂ ਨੂੰ ਤਾਕਤ ਵਾਲਾ ਖਾਣਾ ਚਾਈਦਾ। ਘਰ ਦਾ ਖਾਣਾ ਹੀ ਘਰ ਦਾ ਖਾਣਾ ਬਣਾ ਘੀ ਹੁੰਦਾ ਸੀ, ਮਿਲਾਵਟ ਨਾਮ ਦੀ ਕੋਈ ਚੀਜ਼ ਨਹੀਂ ਸੀ।
ਜੀ-ਜੀ, ਇਸੇ ਕਰਕੇ ਡਾਕਟਰ ਵੀ ਘਰ ਕਾ ਖਾ ਣਾ ਖਾਣੇ ਦੀ ਸਲਾਹ ਦੇਤਾ ਹੈ।
ਹਾਂਜੀ, ਅੱਜ ਦੇ ਸਮੇਂ ਵਿੱਚ ਕੁਕਿੰਗ ਦਾ ਤਰੀਕਾ ਬਦਲ ਗਿਆ ਏ। ਹੁਣ ਇਹ ਗੈਸ ਕੁੂਕਰ ਸੀ ਤੇ ਐਯਰਫਰਾਇਰ ਵਰਿੰਗੀਆਂ ਮਸ਼ੀਨ ਆ ਗਈਆਂ। ਤੇ ਖਾਣਾ ਜਲਦੀ ਬਣ ਜਾਂਦਾ ਐ।
ਜੀ ਤੁਸੀਂ ਵਿੱਚ ਕੀ ਲੈਂਦੇ ਹੋ?
ਹਾਂਜੀ ਹਲੇ ਤੇ ਖਾ ਲੈਂਦੇ ਨੇ ਸਰੋ ਦਾ ਸਾਗ ਮਕੇ ਦੀ ਰੋਟੀ ਬਜਰੇ ਦੀ ਰੋਟੀ ਹਾਂਜੀ ਤੁਸੀਂ ਬਤਾਓ ਤੁਸੀਂ ਤੈਨੂੰ ਕੀ ਪਸੰਦ ਐ?
ਮੈਨੂੰ ਤੋ ਬਾਹਰ ਕਾ ਖਾਣਾ ਜ਼ਿਆਦਾ ਪਸੰਦ ਐ।
ਆਹ ਕੀ ਗੱਲ ਕਰ ਰਹੇ ਓ ਤੁਸੀਂ ਬਾਹਰ ਦਾ ਖਾਨਾ ਤੋਂ ਖਾਣਾ ਵੀ ਨਈ ਚਾਈਏ ਇਤਨਾ। ਫਾਸਟ ਫੂਡ ਤੋਂ ਬਹੁਤ ਨੁਕਸਾਨ ਤੇ ਹੋਂਤਾ ਹੈ ਸਰੀਰ ਨੂੰ।
ਹੋਤਾ ਤੋ ਹੈ ਜੀ ਪਰ ਮਜ਼ਾ ਆਤਾ ਐ।
ਦੇਖੋ ਅੱਜ ਦੇ ਸਮੇ ਵਿੱਚ ਕੁਕਿੰਗ ਦਾ ਤਰੀਕਾ ਤਾਂ ਬਦਲ ਗਿਆ ਹੈ ਲੇਕਿਨ ਖਾਣਾ ਜਲਦੀ ਬਣ ਜਾਂਦਾ ਐ ਪਰ ਬਹੁਤ ਸੇ ਨਾ ਸਿਹਤ ਦਾ ਧਿਆਨ ਨਹੀਂ ਰੱਖਦੇ ਲੋਕ ਬਾਹਰ ਦਾ ਫਾਸਟ ਹੋਰ ਜ਼ਿਆਦਾ ਖਾਣ ਲੱਗ ਪਏ ਨੇ ਜੋ ਸਰੀਰ ਲਈ ਨੁਕਸਾਨਦੇ ਹੈ।
ਜੀ ਜੀ ਬਿਲਕੁਲ।
ਘਰ ਦਾ ਬਣਾ ਖਾਣਾ ਹਮੇਸ਼ਾ ਸਭ ਤੋਂ ਵਧੀਆ ਹੁੰਦਾ ਐ। ਦੇਖੋ ਜੀ ਘਰ ਵਿੱਚ ਸਫ਼ਾਈ ਹੁੰਦੀ ਹੈ ਤੇ ਤੇਲ ਮਸਾਲੇ ਆਪਣੀ ਜ਼ਰੂਰਤ ਮੁਤਾਬਿਕ ਪਾਏ ਜਾਂਦੇ ਨੇ। ਜਦੋਂ ਪੂਰਾ ਪਰਿਵਾਰ ਇਕੱਠਾ ਬੈਠ ਕੇ ਖਾਣਾ ਖਾਂਦਾ ਐ ਤੇ ਆਪਸੀ ਪਿਆਰ ਤੇ ਆਪਣਾਪਨ ਹੋਰ ਵੱਧ ਜਾਂਦਾ ਐ।
ਜੀ।
ਸਮੇਂ ਦੀ ਕਦਰ ਕਰਨਾ ਸਿਖਾਉਂਦੀ ਐ।
ਜੀ।
ਹਾਂਜੀ।
ਅੱਛਾ ਹੈ ਖਾਲਾ ਅੱਛਾ
ਹਾਂਜੀ ਦੇਖੋ ਅੱਜ ਕੱਲ ਨੌਜਵਾਨ ਵੀ ਕੁਕਿੰਗ ਸਿੱਖ ਰਹੇ ਨੇ ਕੋਈ ਸ਼ੈਫ ਬਣਨਾ ਚਾਹੁੰਦਾ ਐ ਕੋਈ ਹੋਟਲ ਖੋਲਦਾ ਖੋਲਦਾ ਐ। ਤੇ ਕੋਈ ਯੂਟਿਊਬ ਤੇ ਕੁਕਿੰਗ ਚੈਨਲ ਚਲਾਉਂਦਾ ਏ।
ਜੀ।
ਕੁਕਿੰਗ ਹੁਣ ਸਿਰਫ ਘਰ ਦੀ ਜ਼ਿੰਮੇਦਾਰੀ ਨਹੀਂ ਰਹੀ ਇਹ ਇੱਕ ਪੇਸ਼ਾ ਵੀ ਬਣ ਚੁੱਕੀ ਐ ਜੀ
ਜੀ ਬਿਲਕੁਲ ਵੈ ਬਿਲਕੁਲ ਸਈ ਗੱਲ ਐ
ਹਾਂਜੀ ਦੇਖੋ ਖਾਨਾ ਬਨਾਨਾ ਸਿਰਫ਼ ਭੂਖ ਮਿਟਾਾਨੇ ਕੇ ਲ ਨਹੀਂ ਹੁੰਦਾ ਬਲਕਿ ਇਹ ਇੱਕ ਕਲਾ ਵੀ ਹੁੰਦੀ ਏ ਚਾਹੇ ਤਾਂ ਆਪਣਾ ਯੂਟਿਊਬ ਦੇ ਚੈਨਲ ਬਣਾ ਕੇ ਨਵੇਂ ਨਵੇਂ ਵੀਡੀਓ ਬਣਾ ਕੇ ਨਵੇਂ ਨਵੇਂ ਖਾਣੇ ਦੁਨੀਆਂ ਦੇ ਨਾਲ ਪੇਸ਼ ਕਰਦਾ ਪੇਸ਼ ਕਰ ਸਕਦੇ ਨੀ
ਜੀ ਇੱਥੇ ਬਿਲਕੁਲ ਬਹੁਤ ਵੱਡੀਆਂ ਬਾਤ ਗੱਲ ਕੀ ਐ
ਦੇਖੋ ਇਸ ਨਾਲ ਫਿਰ ਹੂੰ ਦੋ ਪੈਸੇ ਵੀ ਕਮਾ ਲੈਂਦੇ ਤੇ ਘਰਾਂ ਵਿੱਚ ਖਾਣੇ ਨੂੰ ਬਹੁਤ ਮਾਨ ਸਨਮਾਨ ਦਿੱਤਾ ਜਾਂਦਾ ਐ ਤੇ ਹੁਣ ਥੋੜੇ ਫੇਮਸ ਵੀ ਹੋ ਹਾਂ ਦੇ
ਆਹ
ਹਾਂਜੀ ਜਿੱਦਰ ਰੋਟੀ ਓਧਰ ਰੱਬ ਸਵੇਰੇ ਤੋਂ ਰਾਤ ਤੱਕ ਘਰ ਦੀ ਰਸੋਈ ਵਿੱਚ ਕੁਛ ਨਾ ਕੁਛ ਬਣਦਾ ਹੀ ਰੈਂਦਾ ਐ। ਤੇ ਮੈਂ ਸੋਚ ਰਹੀ ਆ ਸੀ ਕਿ ਮੈ ਯੂਟਿਊਬ ਚੈਨਲ ਬਣਾ ਕੇ ਆਪਣੀ ਵੀਡੀਓ ਵਿੱਚ ਡਾਲ ਦੂੰ
ਹੈਲੋ
ਵੀ ਦੇਖਣਾ ਨਵੀਂ-ਨਵੀਂ ਚੀਜ਼ ਸਿੱਖਣਾ
ਵਧੀਆ-ਵਧੀਆ।
ਜੋ ਚੀਜ਼ ਆ ਹਾਂਜੀ ਜੋ ਆਪ ਫਾਸਟ ਫੂਡ ਇਤਨਾ ਖਾਣਦੇ ਹੋ ਜੀ ਤੇ ਮੈਂ ਫਾਸਟ ਫੂਡ ਕੀ ਘਰ ਵਿੱਚ ਵੀਡੀਓ ਘਰ ਸੇ ਬਣਾਣੇ ਵਾਲੀ ਰੇਸਿਪੀ ਤਿਆਰ ਕਰੂੰਗੀ ਆਪ ਕੇ ਲਿਏ ਤੇ ਆਪ ਟਰਾਈ ਕਰਕੇ ਦੇਖਣਾ ਘਰ ਵਿਚ ਕਿਸੇ ਬਣੇਗੇ।
ਜੀ ਬਿਲਕੁਲ ਜੀ।
ਸ਼ਾਯਦ ਆਪ ਕਿ ਵੋ ਛੁੱਟ ਜਾਏ ਬਾਹਰ ਸੇ ਖਾਣੇ ਦੀ ਲੱਤ
ਦੇਖੇਗੇ ਜ਼ਰੂਰ ਵੀ
ਹਾਂਜੀ ਦੇਖੋ ਪੈਲੇ ਤੋਂ ਖਾਣਾ ਅਹ ਪੈਲੇ ਜੋ ਸਮੇਂ ਹੋਤੇ ਤਾਂ ਓ ਖਾਣਾ ਬਹੁਤ ਹੀ ਸਾਦਾ ਹੁੰਦਾ ਸੀ ਤੇ ਮੱਕੇ ਦੀ ਰੋਟੀ ਸਰਸੋ ਦੇ ਦਾਗ, ਦਾਲ-ਚਾਵਲ, ਲੱਸੀ ਔਰ ਅ ਤੋਂ ਦੇਖੋ ਜੀ ਫਾਸਟ ਫੂਡ ਆ ਚੁੱਕੇ ਜੀ ਮਾਰਕੀਟ ਵਿਚ ਕਿ ਬੰਦਾ ਕੋਈ ਤੇ ਮੋਮੋਸ ਕਾਰ ਆਏ ਤੇ ਕਭੀ ਬਰਗਰ ਕਾਰ ਆਏ ਤੇ ਕਭੀ ਚਾਮੀਨ ਕਾਰ ਆਏ ਬਸ ਇਨੀ ਵਿੱਚ ਲਗਾ ਰੈਂਦਾ ਏ ਔਰ ਸੋਚਦਾ ਏ ਅੱਛੀ ਚੀਜ਼ ਏ ਆ ਪੇਟ ਭਰ ਗਿਆ ਐ ਲੇਕਿਨ ਦੇਖੋ ਜੀ ਨੁਕਸਾਨ ਤੋਂ ਦੇ ਦੀ ਏ ਬਾਅਦ ਮੈਂ ਧੀਰੇ-ਧੀਰੇ ਪਤਾ ਚੱਲਤਾ ਏ
ਜੀ ਆਪ ਨੇ ਸਈ ਬਿਲਕੁਲ ਸਈ ਕੈਆ
ਇਸ ਲਈ ਹਮੇਂ ਕੋਸ਼ਿਸ਼ ਕਰਨੀ ਚਾਹੀਏ ਹੁੰਦੀ ਕਿ ਹਮ ਨਾ ਥੋੜਾ ਕੰਟਰੋਲ ਰੱਖੇ ਤੇ ਬਾਰ ਦਾ ਖਾਣਾ ਨਾ ਖਾਏ ਕੱਰ ਵਿੱਚ ਈ ਅਪਣਾ ਬਣਾਏ ਕੁਛ ਨਾ ਕੁਛ ਹਾਂਜੀ। ਮੇਰਾ ਤੇ ਯੇਹ ਯੋ ਏ ਕਿ ਕੱਰ ਦਾ ਖਾਣਾ ਬਣਾ ਹੋਆ ਬੋਤ ਈ ਵਧੀਆ ਹੁੰਦਾ ਏ ਦੇਖੋ ਜੀ ਬਾਰ ਦਾ ਕੁਛ ਨੀ ਪਤਾ ਕਿਤਨੇ ਦਿਨ ਦਾ ਤੇਲ ਐ ਤੇ ਕਿਤਨੇ ਦਿਨ ਤੇਲ ਮੇ ਚਾਊਮਨ, ਬਰਗਰ ਤੇ ਪੀਜ਼ਾ ਬਣਾ ਰਹੇ ਥੇ ਮੋਮੋ ਬਣਾ ਰੈ ਉਸ ਤੇਲ ਨੂੰ ਕਿੰਨੇ-ਕਿੰਨੇ ਮਹੀਨੇ ਯੂਜ ਕਰਤੇ ਹੈਂ।
ਐਥੇ ਗੱਲ ਆਪਣੀ ਸਹੀ ਬੋਲੀ ਪਤਾ ਨੀ ਕਿਤਨਾ ਪੁਾਨਣਾ ਖਾਨਾ ਹੈ ਫਰੀਜਰ ਮੇਂ ਪੜਾ ਰੈਤਾ ਹੈ ਕੇ
ਹਾਂਜੀ-ਹਾਂਜੀ।
ਉਸੇ ਹਮ ਵੀ ਖਾ ਲਤੇ ਹੈ ਹਮ ਜਾਏ ਕੇ ਜਾ ਕੇ ਹੈ ਨਈ ਦੇਖਤੇ
ਹਾਂਜੀ ਦੇਖੋ ਯੇ ਤੋ ਹਮੇ ਈ ਪਤਾ ਹੁੰਦਾ ਐ ਤੇ ਬੱਚੇ ਤੋਂ ਹਮ ਰੋਕ ਨੀ ਸਕਦੇ ਨੇ ਤੇ ਚਲੋ ਕਵ ਕਦੇ-ਕਦੇ ਹੋ ਗਿਆ ਤੇ ਮਹੀਨੇ ਮੈਂ ਏਕ ਵਾਰ ਵਿੱਚ ਖਾ ਲਿਆ ਤੇ ਦੋ ਵਾਰ ਵਿੱਚ ਹੋ ਗਿਆ। ਲੇਕਿਨ ਦੇਖੋ ਜੀ ਅਗਰ ਹਮ ਰੋਜ਼-ਰੋਜ਼ ਖਾਵਾਂਗੇ ਬਾਰ ਦਾ ਖਾਣਾ ਤੇ ਹਮਾਰੀ ਬੋਡੀ ਨੂੰ ਨੁਕਸਾਨ ਦੇਵੇਗਾ। ਤੇ ਹਮਾਰੇ ਪੈਸੇ ਦਾ ਨੁਕਸਾਨ ਹੋਵੇਗਾ। ਫਿਰ ਹਮ ਨੂੰ ਬਿਮਾਰੀ ਹੋ ਜਾਵੇਗੀ ਤੇ ਹੋਮ ਦਵਾਈਆਂ ਖਾਵੇਂਗੇ ਦਵਾਈਆਂ ਖਾਵੇਗੇ ਤਾਂ ਹਮਾਰੇ ਸਰੀਰ ਨੂੰ ਨੁਕਸਾਨ ਪਹੁੰਚੇਗਾ।
ਤੇ ਇਸ ਲਈ ਬਸ ਏ ਖਾਨਣਾ ਨੀ ਖਾਣਾ ਚਾਈਏ ਸਈ ਕੱਰ ਕਾ ਖਾਨਾ ਬਹੁਤ ਅੱਛਾ
ਘਰ ਦਾ ਖਾਣਾ ਕਿਆ ਹੀ ਖਾਵੇ ਚਾਮਿਨ ਬਰਗਰ ਖਾ ਲਤੇ ਜਲਦੀ ਬਣ ਜਾਂਦਾ ਹੈ ਤੇ ਜਾਇਕਾ ਵੀ ਆਉਂਦਾ ਹੈ ਦੇਖੋ ਉਹੋ ਨੇ ਕੀ ਪਤਾ ਕਿ ਹਮੇ ਇਹ ਨੁਕਸਾਨ ਦੇਗਾ ਆਗੇ ਜਾ ਕੇ
ਮਗਰ ਪਤਾ ਨਹੀਂ ਉਸ ਉਤੋਂ ਕੇ ਹਮ ਉਸੇ ਖਾ ਇੱਕ ਖਾਤੇ ਹੈ ਫਿਰ ਦੂਸਰਾ ਵੀ ਖਾ ਲੇਤੇ ਹੈ
ਹਾਂਜੀ ਸਹੀ ਦੱਸਿਓ ਤੁਸੀਂ ਆਪ ਨੂੰ ਥੋੜ੍ਹਾ ਕੰਟਰੋਲ ਰੱਖਣਾ ਚਾਹੀਦਾ ਦਾ ਤੇ ਆਪ ਨੂੰ ਚਾਹੀਦਾ ਕਿ ਬੱਚੇ ਨੂੰ ਵੀ ਥੋੜ੍ਹਾ ਸਮਝਾਏ ਕਿ ਨਹੀਂ ਤੇ ਪਤਾ ਨੀ ਕੈਸਾ ਹੁੰਦਾ ਨੀ ਕੈਸੇ ਮੋਮੋਸ ਜੋ ਡਲਤਾ ਹੈ ਜੋ ਮਿਕਸ ਵੇਜ ਡ ਉਹ ਪਤਾ ਨੀ ਕਿੰਨੇ ਕਿੰਨੇ ਦਿਨ ਦਾ ਸੜਾ
ਜੀ
ਪਤਾ ਹੁੰਦਾ ਹੈ ਨਾ ਆਪ ਨੂੰ ਪਤਾ ਹੁੰਦਾ ਇਹ ਸਿਰਫ ਯੂਜ ਕਰਦਾ ਹੈ ਤੇ ਬਣਾਦਾ ਹੈ ਆਪਾਂ ਬਿਮਾਰੀਆਂ ਖਰੀਦ ਰਹੇ ਸੀ ਖਾ ਖਾ ਕਰ ਸ਼ਰੀਰ ਨਾਸ ਕਰ ਰਹੇ ਸੀੇ ਸਭ ਚੀਜ਼ ਹਮੇ ਨੁਕਸਾਨ ਦੇਤੀ ਸੀ ਲੇਕਿਨ ਫਿਰ ਵੀ ਹਮਾਰੀ ਜ਼ੁਬਾਨ ਇਤਨੀ ਲਾਲਚ ਤ
ਇੱਥੇ ਆਪ ਨੇ ਸਹੀ ਬੋਲਾ
ਹਾਂ ਜੀ ਤੇ ਆਪ ਵੀ ਥੋੜਾ ਕੰਟਰੋਲ ਕਰੋ ਜੀ ਆਪਣੇ ਬੱਚਿਆਂ ਨੂੰ ਵੀ ਸਮਝਾਓ
ਹਾਂਜੀ ਹਾਂਜੀ ਆਪਣੇ ਬੱਚੋਂ ਨੂੰ ਵੀ ਸਮਝਾਓ ਕਿ ਬਾਰ ਦਾ ਖਾਣਾ ਇਤਨਾ ਵਧੀਆ ਨਹੀਂ ਹੋ ਤਾਂ ਦੇਖੋ ਇਤਨੇ ਮਸਾਲੇ ਯੂਜ ਕਰਦੇ ਨੇ ਕਿ ਇਨਸਾਨ ਰਾਤ ਕੋ ਖਾਵੇਗਾ ਤਾਂ ਕੈਸੇ ਡਾਇਜੇਸ਼ਨ ਸਿਸਟਮ ਸਹੀ ਰਹੇਗਾ ਜੀ ਠੱਪ ਨਹੀਂ ਹੋ ਜਾਂਣਦਾ ਇਤਨਾ ਮਸਾਲੇ ਖਾ ਕੇ ਹਾਂਜੀ ਚਲੋ ਜੀ ਆਪ ਨਾ ਹਾ ਇਸ ਬਾਤ ਪੇ ਗੌਰ ਕਰਨਾ ਜੀ
ਅੱਛਾ
ਔਰ ਬਾਹਰ ਦਾ ਤਾਲਾ ਬੁਨਾ ਖਾਣਾ ਨਹੀਂ ਖਾਣਾ
ਜੀ ਅੱਛਾ ਜੀ
ਅੱਛਾ ਜੀ ਚਲੇ ਜੀ ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਕਾਲ